ਹੈਲੋ ਹਾਂਜੀ ਸਤਿ ਸ਼੍ਰੀ। ਸੀ ਹਾਂ ਜੀ।
ਹੋਰ ਠੀਕ ਕ ਔ
ਬਸ ਜੀ ਵਧੀਆ ਫਸਟ ਕਲਾਸ।
ਅਸੀਂ ਵੀ ਵਧੀਆ ਅਸੀਂ ਵੀ ਠੀਕ ਹੈਗੇ ਹ।
ਹੋਰ ਕੀ ਕਰਦੇ?
ਬਸ ਕੁਛ ਨੀ ਰੋਟੀ ਰੋਟੀ ਬਣਾ ਕੇ ਖਵਾ ਕੇ ਪੰਜ ਮੁੰਡੇ ਬੈਠੇ ਸੀ ਨਾਲੇ ਬੇਟੇ ਸਵਾਰੀ ਸੀ ਹਾਂਜੀ ਹਾਂਜੀ ਹੋਰ ਤੁਸੀਂ ਦੱਸੋ ਤੁਸੀ ਕੀ ਘ ਬਸ ਸੋਗ ਗਿਆ ਸੋਗਿਆ ਸਵਾਈ ਰਹੀ ਸੀਗੀ। ਬਸ ਤੁਹਨੂੰ ਪਤਾ। ਹਾਂ ਸਵੇਰੇ ਲੇਟ ਉੱਠਦੇ ਆ ਇਸ ਟਾਈਮ ਲੇਟ ਹੁੰਦੇ ਨੇ ਨਹੀਂ ਤੇ ਏ ਦੀ ਜਦੋਂ ਸਕੂਲ ਜਾਂਦਾ। ਅਸੀ ਨਾ ਉਧਰ ਦਾ ਬਣਿਆ ਹੋਇਆ ਸੀਗਾ ਪ੍ਰੋਪਰ। ਤਾਈ ਨੂੰ ਤੇ ਹੁਣ ਥੋੜਾ ਜਾ ਤੁਹਾਨੂੰ ਪਤਾ ਵ ਹੁਣ ਖੁੱਲਣ ਹੀ ਵਾਲੇ ਨੇ ਹਫ਼ਤੇ ਚ ਸਕੂਲ। ਛੇ ਤਰੀਕ ਨੂੰ ਖੁੱਲ ਜਾਣੇ ਨੇ ਸਕੂਲ।
ਹਮ।
ਅਤੇ ਬਸ ਫਿਰ ਫਿਰ ਤੋਂ ਦੁਬਾਰਾ ਉਹੀ ਰੂਟੀਨ ਸਟਾਰਟ ਹੋ ਜਾਏਗੀ ਸਵੇਰੇ ਟਾਈਮ ਨਾਲ ਉੱਠਿਆ ਕਰਨਗੇ। ਅਣਾ ਜਾਇਆ ਕਰਨਗੇੇ। ਹਰ ਚੀਜ਼ ਟਾਈਮ ਨਾਲ ਹੋਇਆ ਕਰੇਗੀ ਘਰ ਦਾ ਕੰਮ ਵੀ ਸਾਡ ਵੀ
ਹਮ ਅਸੀਂ ਵੀ ਅੱਜ ਅੱ ਛੁੱਟੀ ਕਰਨ ਦੀ ਸੋਚ ਰਹੇ ਸੀ ਪਰ ਹੋਈ ਨਹੀਂ ਛੁੱਟੀ।
ਅੱਛਾ ਅੱਛਾ।
ਅ ਬਾਰ ਬਾਰ ਘੁੰਮਣ ਜਾਣਾ ਸੀ ਪ੍ਰੋਗਰਾਮ ਮਨਾ ਰਹੇ ਸੀ ਕਰਦੇ ਬਣਾਉਂਦੇ ਬਣਾਉਂਦੇ ਰਹਿ ਗਿਆ ਪ੍ਰੋਗਰਾਮ। ਹਾਂ ਹਾਂ ਏਧਰ ਨਾ ਇੱਕ ਹੈਗਾ। ਇੱਧਰ ਇੱਕ ਹੈਗਾ ਉਹ ਥੋੜਾ ਜਿਹਾ, ਨਦੀ ਟੈਪ ਹੀ ਹੈਗਾ। ਮਤਲਬ, ਹਾਂਜੀ- ਹਾਂਜੀ। ਹਾਂਜੀ- ਹਾਂਜੀ- ਹਾਂਜੀ ਉਹ ਫੇਰ ਉੱਥੇ ਮਤਲਬ ਚੱਲ
ਬੂੜੀਆਂ। ਬੂੜੀਏ ਤੋਂ ਅੱਗੇ ਤੇ ਨੀ ਗੱਲ ਕਰ ਰਹੇ ਤੁਸੀਂ ਜਾਣ ਦੀ ਕਿਤੇ।
ਹਾਂ- ਹਾਂ- ਹਾਂ ਉਦਰ ਹੀ।
ਉੱਧਰ ਤਾਂ ਅਸੀਂ ਵੀ ਗਏ ਸੀਗੇ। ਪਹਿਲੇ ਬਹੁਤ ਵਧੀਆ ਬਣਿਆ ਹੋਇਆ। ਅਸੀਂ ਵੀ ਦੀਦੀ ਪਹਿਲੇ ਆਏ ਸੀ ਨਾ ਪਿਛਲੀ ਛੁੱਟੀਆਂ ਚ ਦੀਦੀ ਹੋਰ ਆਏ ਹੋਏ ਸੀ। ਤੇ ਅਸੀ ਉਹਨਾਂ ਨਾਲ ਗਏ ਸੀਗੇ। ਸਾਰੇ ਜਾਣੇ ਗੱਡੀ ਚ ਹੀ ਨਾ। ਉਹਨਾਂ ਨੂੰ ਦਿਖਾਉਣ ਵਾਸਤੇ, ਬਹੁਤ ਵਧੀਆ । ਉਥੋਂ ਤਾਂ ਪਾਣੀ ਜਿਹੜਾ ਮਤਲਬ ਉੱਪਰੋਂ ਜਿਹੜਾ ਪੁਲ ਜਾ ਰਿਹਾ ਨਾ। ਉਹਦੇ ਥੱਲੇ ਜਿਹੜੇ ਪਾਣੀ ਹੈ। ਜਿਹੜੇ ਨਹਿਰ ਚੱਲਦਾ ਪਾਣੀ ਹੈ ਜਿਹੜਾ ਪਿੱਛੋਂ ਆ ਰਿਹਾ। ਬਹੁਤ ਠੰਡਾ ਰ ਸਾਫ- ਸੁਥਰਾ ਪਾਣੀ ਆ ਐ
ਅੱਛਾ ਜੀ।
ਹਾਂ। ਅਸੀਂ ਵੀ ਪਿੱਛੇ ਹੋ ਕੇ ਆਏ ਸੀਗੇ। ਬੱਚਿਆਂ ਨੇ ਬੜਾ ਇੰਜੋਏਮੈਂਟ ਕੀਤਾ ਸੀਗਾ। ਬਹੁਤ ਮਜ਼ਾ ਆਇਆ ਸੀਗਾ।
ਅੱਛਾ।
ਹਾਂਜੀ-ਹਾਂਜੀ ਅਸੀਂ ਵੀ ਨਾ ਬੱਚੇ ਨਹਾ ਧੋ ਲਏ ਸੀ। ਵੀਡੀਓਜ਼ ਬਣਾਈਆਂ ਸੀ ।ਬਸ ਹਾਂਜੀ।
ਮੇਰੇ ਵੀ ਯਾਰ ਦੋਸਤ ਦਾ ਅੱਜ ਫੋਨ ਆਇਆ ਸੀ। ਕਹਿੰਦਾ ਤੂੰ ਉਹ ਇੱਕ ਜਗ੍ਹਾ ਗਿਆ ਸੀ ਉਹ ਹੈਗਾ ਕਿੱਥੇ ਹੈ।
ਹਾਂਜੀ।
ਮੈਂ ਕਿਹਾ ਹੈ ਤੇ ਇੱਥੇ ਹੀ ਹੈ। ਕਹਿੰਦਾ ਯਾਰ ਜਾਣਾ ਸੀ। ਮੈਂ ਕੋਈ ਨਾ ਚੱਲ ਪਾਂਗੇ। ਮੈਂ ਕਿਹਾ ਜੇ ਥੋੜ੍ਹੀ ਦੇਰ ਪਹਿਲੇ ਫੋਨ ਕਰਦਾ ਤੇ ਸ਼ਾਇਦ ਮੈਂ ਉੱਥੇ ਤੈਨੂੰ ਮਿਲਦਾ ਪਰ ਪ੍ਰੋਗਰਾਮ ਕੈਂਸਲ ਹੋ ਗਿਆ ਮੇਰਾ ਸਵੇਰੇ ਆਇਆ। ਗਿਆਰਾਂ ਵਜੇ ਫੋਨ ਸਾਢੇ ਗਿਆਰਾਂ ਵਜੇ ਉਹਦਾ ਹਾਂ। ਮੈਂ ਕਿਹਾ ਕੋਈ ਗੱਲ ਨਹੀਂ ਜਦੋਂ ਮਰਜ਼ੀ ਜਦੋਂ ਮਰਜ਼ੀ ਬਣਾ ਲਾਂਗੇ।
ਹਾਂ। ਕੋਈ ਨੀ, ਚੱਲ ਪਾਂਗੇ। ਤੁਸੀਂ ਸਾਨੂੰ ਵੀ ਦੱਸ ਦੇਣਾ।
ਹੁਨ ਟਰੱਕ ਚਲਾਉਂਦਾ ਨਾ ਉਹ
ਅੱਛਾ-ਅੱਛਾ ਟਰੱਕ ਚਲਾਉਂਦੇ ਨੇ। ਠੀਕ ਹੈ। ਤੇ ਫੇਰ ਛੁੱਟੀਆਂ ਵੈਸੇ ਆਏ ਹੋਣਗੇ ਇਥੇ ਕੇ ਵੈਸੇ
ਨੀ ਇੱਥੇ ਹੈਗਾ ਹਾਲੇ ਤ ਜੰਮੂ ਹੀ ਸੀ। ਮੈਂ ਇਹ ਕਹਿ ਰਿਹਾ ਕਹਿੰਦਾ ਜਾਵਾਂਗੇ। ਜ਼ਰੂਰ ਇੱਕ ਵਾਰੀ ਮੈਂ ਕਿਹਾ ਹਾਂ ਜਦੋਂ ਮਰਜੀ ਚੱਲ ਪਾਂਗੇ।
ਹਾਂ। ਠੀਕ ਹੈ, ਵਧੀਆ, ਹੋਰ ਕੀ ਉਸ ਤੋਂ ਪਹਿਲਾਂ ਗੁਰਦੁਆਰਾ ਵੀ ਆਉਂਦਾ ਜੇ। ਉੱਥੇ ਵੀ ਮਤਲਬ ਅਸੀਂ ਗਏ ਸੀਗੇ। ਬਾਹਰ ਨਾ ਬੜੇ ਮਤਲਬ ਬੱਚਿਆਂ ਦੇ ਖਿਲੌਣੇ ਵਗੈਰਾ ਲੱਗੇ ਹੋਏ ਨੇ ਜੀ, ਝੂਲੇ ਵਗੈਰਾ ਵੀ ਲੱਗੇ ਹੋਏ ਨੇ ਛੋਟੇ-ਛੋਟੇ ਬੱਚਿਆਂ ਵਾਸਤੇ ਤੇ ਨਾ ਜੋ ਮਰਜੀ਼ ਤੁਸੀਂ ਸ਼ੋਪਿੰਗ
ਹਾਂਜੀ। ਮਗਰ ਉੱਥੇ ਹਰ-ਹਰ-ਹਰ ਸੰਡੇ ਨੂੰ ਮੇਲਾ ਲੱਗਦਾ। ਉੱਥੇ
ਹਾਂਜੀ-ਹਾਂਜੀ ਬਸ ਉੱਥੇ ਅੰਦਰ ਫਿਰ ਕੀ ਕਹਿੰਦੇ ਦੋ ਹੈ ਨਾ
ਹਾਂਜੀ-ਹਾਂਜੀ ਦੋਨੋ- ਦੋਨੋ ਬਣੇ ਪਾਠ ਚੱਲਦਾ ਰਹਿੰਦਾ।
ਹਾਂਜੀ-ਹਾਂਜੀ ਇੱਕ ਤੇ ਹੁਣ ਬਣਿਆ ਨਵਾਂ ਬਿਲਕੁਲ ਅੰਦਰ ਇੱਕ ਵੱਡੇ-ਵੱਡੇ ਪੱਖੇ ਲੱਗੇ ਨੇ, ਏਸੀ ਲੱਗੇ ਨੇ ਐਏਡੇ ਵਧੀਆ। ਬਣਾਇਆ। ਉਹਨਾਂ ਨੇ ਸਮ ਬਹੁਤ ਵਧੀਆ। ਉੱਧਰ ਤੇ ਸੁਣਿਆ ਅੱਜ ਬਈ ਉਹ ਸਾਡੇ ਵੀ ਜਾਂਦੇ ਰਹਿੰਦੇ ਨੇ ਨਾ ਓ ਪਰ ਸੱਚ- ਸੱਚੀ ਗਏ ਸੀ ।ਅੱਜ ਤੇ ਉਹਨਾਂ ਨੇ ਕਿਹਾ ਲੱਠੀ ਦੇ ਭਠੂਰੇ ਛੋਲੇ ਬਣੇ ਸੀਗੇ। ਹੋਰ ਇੱਧਰ ਵੀ ਲੰਗਰ ਚੱਲਦਾ ਹੈ। ਤੇ ਇੱਧਰ ਸਾਹਮਣੇ ਵਾਲੇ ਚ ਵੀ ਚੱਲਦਾ ਹੈ ਦੋਨੋ ਪਾਸੇ ਚੱਲਦਾ।
ਅੱਛਾ, ਜੀ। ਭਠੂਰੇ ਛੋਲੇ।
ਭਠੂਰੇ- ਛੋਲੇ ਸੀਗੇ। ਤੇ, ਇਹਦੇ ਵਿੱਚ ਵੀ, ਦਿ ਜਿਹੜਾ ਦੂਜਾ ਗੁਰਦੁਆਰਾ, ਛੋਟੇ ਵਾਲਾ, ਉਹਦੇ ਚ ਵੀ ਛੋਲੇ ਸੀ। ਪੇਠੇ ਦੀ ਸਬਜ਼ੀ ਸੀਗੀ। ਨਾਲ ਫੁਲਕੇ ਸੀ, ਸੈਲਡ ਸੀ। ਲੰਗਰ ਵੀ ਬਹੁਤ ਸਵਾਦ ਹੁੰਦਾ। ਤੇਦੋਂ ਸਲਾਦ ਬੜਾ ਸਵਾਦ ਹੁੰਦਾ। ਲਾਸਟ ਟਾਈਮ ਵੀ ਜਦੋਂ ਖਾਈ ਗਈ ਸੀ ਨਾ, ਉਹਦੋ ਮੈਂ, ਖਾਦਾ ਸੀਗਾ। ਬਹੁਤ ਸਵਾਦ ਹੁੰਦਾ। ਹਾਂਜੀ।
ਵਧੀਆ। ਹੂੰ। ਮੇਰਾ ਵੀ ਇੱਕ ਵਾਰੀ ਇੱਕ ਯਾਰ, ਦੋਸਤ ਸੀ। ਕਹਿ ਰਿਹਾ ਸੀ। ਕਹਿੰਦਾ, ਮੈਂ ਨਾ, ਯਂਹੀ ਪੇ ਆਪਣੇ ਵੋ, ਕਰੂੰਗਾ। ਮਤਲਬ, ਇਤਿਹਾਸਿਕ, ਗੁਰਦੁਆਰਾ ਹੈਗਾ ਨਾ। ਏ।
ਹਾਂਜੀ-ਹਾਂਜੀ।
ਹਾਂ। ਇੱਥੇ ਕਿਲਾ ਵੀ ਹੈਗਾ। ਇੱਕ ਰਾਣੀ ਰਹਿੰਦੀ ਹੁੰਦੀ ਸੀ ਇੱਥੇ। ਤੇ ਉਹ ਕਹਿੰਦਾ ਹੁੰਦਾ ਸੀ। ਮੈਂ ਇੱਥੇ ਹੀ, ਆਪਣੀਆਂ ਲਾਵਾਂ, ਵਗੈਰਾ ਕਰਾਵਾਂਗਾ ਨਾ। ਫੇਰ ਉਹਨੇ ਉੱਥੇ ਹੀ ਕਰਾਇਆ ਸੀ।
ਲਾਵਾਂ, ਆਪਣੀ ਲਿਤੀਆ, ਹੂੰ-ਹੂੰ। ਮਤਲਬ, ਕਾਫ਼ੀ ਮਾਨਤਾ ਹੈਗੀ ਆ।
ਹਾਂਜੀ। ਬਹੁਤ ਵਧੀਆ ਹੈ। ਤੇ ਫੇਰ ਉਹ ਨਾਲੇ ਮਤਲਬ ਜੋ ਕਿਹਾ ਸੀ ਉਹਨਾਂ ਨੇ, ਸੱਚੀ ਜੀ ਉਹ ਉੱਥੇ ਲਾਵਾਂ ਫੇਰੇ ਕਿ ਤੇ ਆਪਣੇ, ਬਹੁਤ ਵਧੀਆ, ਹਾਂਜੀ।
ਹੂੰ।
ਵੈਸੇ, ਘਟ ਲੋਕ ਹੁਣਦੇ ਨੇ, ਅੱਜ ਕੱਲ ਇੰਨਾ ਕੁਈ ਸੋਚਦਾ ਨੀ ਹੈਗਾ। ਇਸ ਚੀਜ਼ ਤੋਂ ਤੇ, ਨਾ ਕੋਈ, ਨਾਲ ਧਾਰਮਿਕ ਹੁੰਦਾ ਹੈ। ਦਿਲੋਂ ਜ ਅੱਜ ਕੱਲ ਦੇਖ ਦਿਖਾਵਾ ਹੈ। ਬਸ ਪੇਰ ਚਾਲ ਹੈਗੀ ਆ। ਕੋਈ ਜਾਏਗਾ। ਬਸ ਪਿੱਛੇ- ਪਿੱਛੇ, ਤੁਰ ਪੈਂਦੇ ਨੇ, ਲੋਕੀ ਪਰ ਦਿਲੋਂ ਨੀ, ਆਉਂਦਾ ਕਿਸੇ ਦੇ ਕੋਲ। ਹਾਂਜੀ, ਹਾਂਜੀ। ਹਾਂਜੀ- ਹਾਂਜੀ, ਹੋਰ। ਹੋਰ ਸੁਣਾਓ? ਅੱਜ ਕੱਲ ਹਾਂਜੀ, - ਹਾਂਜੀ, ਰੋਟੀ- ਪਾਣੀ ਤੇ, ਖਾ ਲਿਆ ਸੀਗਾ। ਤੁਸੀਂ ਦੱਸੋ? ਤੁਸੀਂ ਖਾ- ਪੀ ਲਿਆ। ਤੁਸੀਂ ਫੇਰ ਗਏ ਨੀ ਤੇ, ਤੁਸੀਂ ਫੇਰ ਕੰਮ ਤੇ ਚੱਲ ਗਏ। ਯਾ ਹੋਣ ਕੇ ਜਾਂ ਫੇਰ ਘਰ ਹੀ ਹੋ? ਹਾਂਜੀ।
ਨਹੀਂ ਫੇਰ ਚੱਲੇ ਗਏ ਸੀ। ਕੰਮ ਤੇ ਹੀ। ਬ ਹੁਣ ਹਾਂ। ਹੋੁਣ ਥੋੜਾ ਫ ਕੜੀ ਬੈਠੇ ਸੀ। ਮੈਂ ਕਿਹਾ ਚਲੋ ਗੱਲ ਹੀ, ਕਰ ਲਈਏ ਤੁਹਾਡੇ ਨਾਲ।
ਠੀਕ ਹੈ। ਨਾ ਇਹ ਤੇ ਬਹੁਤ ਵਧੀਆ ਕੀਤਾ ਤੁਸੀਂ। ਅਹ ਦੀਦੀ ਹੋਰ ਚਲੇ ਗਏ। ਕੀ, ਉਹਨਾਂ ਨਾਲ ਹੀ, ਪ੍ਰੋਗਰਾਮ ਬਣਾ, ਰਹੇ ਸੀਗੇ। ਜਾਣ ਦਾ।
ਨਹੀਂ- ਨਹੀਂ, ਉਹ ਤਾਂ, ਚਲੇ ਗਏ ਸੀ।
ਅੱਛਾ, ਦੀਦੀ ਰੋਰੀ, ਚੱਲੇ ਗਏ ਸੀਗੇ?
ਹਾਂਜੀ। ਤੁਸੀਂ ਦੱਸ ਨੀ ਰਹੇ। ਹਾਂਜੀ- ਹਾਂਜੀ, ਬਸ ਜਾਣਾ ਸੀ। ਘਰੋ ਕਿਸੇ ਫੈਮਿਲੀ ਨੇ। ਤੇ ਓਹ ਫੇਰ ਉਹ ਇੱਕ ਇੱਕ ਬੰਦੇ ਦਾ ਕੈਂਸਲ ਹੋਇਆ। ਤੇ ਫੇਰ ਦੂਜੇ ਦਾ ਵੀ ਕੈਂਸਲ ਹੋ ਗਿਆ। ਫੇਰ, ਅਸੀਂ ਆ ਗਏ। ਵੈ ਵੀ, ਕੱਲ ਛੁ ਕੱਲ ਛੁੱਟੀ ਕੀਤੀ ਸੀ। ਤਾਂ ਕਰਕੇ। ਇਹਦਾ ਰੋ ਰੋਜ਼ ਛੁੱਟੀ ਨਹੀਂ ਕਰ ਸਕਦੇ ਨਾ।
ਹਾਂਜੀ। ਇਹ ਗੱਲ ਤਾਂ ਹੈਗੀ ਆ। ਫੇਰ ਆਪਣੇ ਘਰ ਵਿੱਚ ਹੀ, ਮਤਲਬ ਕੀ ਨਾ, ਆਪਣੇ ਵੱਡੇ। ਬੋਲ ਦਿੱਦੇ ਨੇ ਬਈ, ਤੁਹਾਨੂੰ ਪਤਾ ਹੀ, ਹੈ, ਅੱਜ ਕੱਲ। ਕੰਮ ਨਾਲ ਹੀ ਭਾਗ ਨੇ। ਸਾਰੇ ਹੀ ਕਹਿੰਦੇ ਨੇ, ਕਿ ਕੰਮ ਕਰਾਂਗੇ ਤਾਂ ਹੀ ਤਾਂ ਚਾਰ ਦਿਨ ਇੰਜੋਏ ਕਰ ਪਾਵਾਂਗੇ। ਤਾਂ ਹੀ ਰੋਟੀ- ਪਾਣੀ ਖਾ ਪਾਵਾਂਗੇ। ਬਸ ਏਦਾਂ ਹੀ ਆ। ਸਾਰਿਆਂ ਦੇ ਨਾਲ ਹੀ ਆ। ਇਕੱਲੇ ਤੁਹਾਡੇ ਨਾਲ ਨੀ ਹੈਗਾ।
ਹਾਂਜੀ।
ਹਾਂਜੀ ਬਸ ਏਦਾਂ ਹੀ ਚੱਲਦੀ ਹੈ ਲਾਈਫ ਤੇ ਏਦਾਂ ਹੀ ਚੱਲਣੀ ਹੈ। ਬਾਕੀ ਹੁਣ ਗਰਮੀ ਬਥੇਰੀ ਹੋਈ ਹੋਈ ਹੈ ਪਤਾ ਨੀ ਗਰਮੀ ਦਾ ਕੀ
ਨਹੀਂ ਮੌਸਮ ਮੌਸਮ ਠੰਡਾ ਹੋਣ ਵਾਲਾ ਇੱਕ ਦੋ ਦਿਨਾਂ ਚ।
ਹਾਂ ਨੀ ਉੱਪਰ ਗਏ ਸੀ ਨਾ ਚਾਚੀਓਰਿ ਉੱਧਰ ਹੀ ਜਿੱਥੇ ਦੀ ਗੱਲ ਕਰ ਰਹੀ ਹੈ ਬੋਰੀੀਆਂ ਤੋਂ ਅੱਗੇ ਤੇ ਉਹ ਕਹਿੰਦੇ ਕਿ ਸਵੇਰੇ ਬਾਰਿਸ਼ ਹੋਈ ਹੈ ਆਪਣੇ ਇੱਥੇ ਵੀ ਨਾ ਕਾਫੀ ਬੱਦਲ ਮਤਲਬ ਕਹਿ ਰਿਹਾ ਕਿ ਮੌਨਸੂਨ ਸਟਾਰਟ ਹੋਣ ਵਾਲਾ ਕੁਛ ਦਿਨਾਂ ਤੱਕ ਹਾਂਜੀ। ਕਹਿ ਰਹੇ ਸੀ ਬਾਰਿਸ਼ ਆ ਮਤਲਬ ਬੜਾ ਮਜ਼ਾ ਆਇਆ ਸੀਗਾ। ਤੇ ਠੰਡੀ ਠੰਡੀ ਹਵਾ ਬਾਰਿਸ਼ ਕਹਿੰਦੇ ਉੱਥੇ ਵੀ ਨ ਕੇ ਆਏ ਹਾਂ ਜਿੱਥੇ ਉਹ ਹੈਗੀ ਜਗ੍ਹਾ ਨਹਿਰ ਜੀ ਤੇ ਅੱਗੇ ਆ ਕੇ ਸਾਨੂੰ ਬਾਰਿਸ਼ ਹੀ ਮਿਲੀ। ਤੇ ਮਤਲਬ ਉੱਧਰ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਲੇਕਿਨ ਆਪਣੇ ਇੱਧਰ ਨੀ ਹੋਈ ਆ। ਇਧਰੋਂ ਬਦਲ ਹੁਣ ਬਈ ਅੱਗੇ ਨਿਕਲ ਗਿਆ ਸ਼ਾਇਦ
ਅੱਛਾ।
ਹਾਂਜੀ ਹਾਂਜੀ। ਉੱਧਰ ਹੋਈ ਹੈ ਬਸ ਤ ਹੋਈ ਹਾਂਜੀ ਹਾਂਜੀ ਬਹੁਤ ਵਧੀਆ ਰਹਿ ਗਏ।
ਬਸ ਕਈ ਵਾਰੀ ਨਾ ਬੰਦਾ ਅਨਕਸ਼ ਹੀ ਰਹਿ ਜਾਂਦਾ ਆਪਣੀ
ਨਹੀਂ ਇਹੋ ਜਿਹੀ ਵੀ ਕੋਈ ਗੱਲ ਨੀ ਹੈਗੀ। ਦੀ ਤਾਂ ਕੋਈ ਗੱਲ ਨ ਆਦੀ ਬਸ ਦਿਲ ਜਦੋਂ ਟੁੱਟ ਜਾਂਦਾ ਨਾ ਬੰਦੇ ਦਾ ਫੇਰ ਬੰਦਾ ਸੋਚਦਾ ਹੈ ਕਿ ਪਿਆਰ ਛੱਡ ਪਰੇ ਉਹ, ਫੇਰ, ਮ ਦਾਂ ਦਾ ਫੇਰ ਮੋੜ, ਨੀ ਰਹਿ ਜਾਂਦਾ।
ਅੱਛਾ ਜੀ।
ਹਾਂਜੀਾਂ ਜੀ ਫਿਰ ਉੱਦਾਂ ਦਾ ਮਤਲਬ ਹਿਸਾਬ ਕਿਤਾਬ ਰਹਿ ਨੀ ਜਾਂਦਾ ਜਿੱਦ ਇੱਕ ਵਾਰੀ ਕਿਸੇ ਜਿਸਦਾ ਨਾਂ ਹੋ ਜਾਂਦੀ ਹੈ ਨਾ। ਦੂਸਰੇ ਵੱਲੋਂ ਤੁਸੀਂ ਖੂਦ ਆਪਣੇ ਸਾਮਨੇ ਲਗਾ ਲਓ।
ਹਮ।
ਤੁਹਾਨੂੰ ਪਤਾ ਹੀ ਲੱਗ ਜਾਏਗਾ ਕਿ ਕਿੱਦਾਂ ਦਾ ਰ ਰਹਗਾ ਕਿੱਦਾਂ ਦਾ ਲੱਗਦਾ ਹੈਗਾ।
ਹਾਂਜੀ ਹਾਂਜੀ। ਗਈ ਹੈ ਬਾਕੀ ਹੁਣ ਦੇਖਣਾ ਵੀ ਪੈਂਦਾ ਫੇਰ ਬੁਰਾ ਲੱਗ ਰਿਹਾ ਤੇ ਕੋਈ ਗੱਲ ਨੀ ਹੂਨ
ਜੀ ਹਾਂਜੀ।
ਮੈਂ ਕਿਹਾ ਜੇ ਬੁਰਾ ਲੱਗ ਰਿਹਾ ਤੇ ਹੁਣ ਉਹ ਤੇ ਕਿਹਨੂੰ ਕਿਹਨੂੰ ਮਨਾਉਂਦੇ ਰਹਾਂਗੇ ਆਪਾਂ
ਚਲੋ ਗਲ ਵੀ ਠੀਕ ਹੈ ਤੁਹਾਡੀ ਨਹੀਂ ਉਹ ਬੀ ਕਹਿ ਰਹੇ ਸੀਗੇ ਜਿਹੜੇ ਚਾਚਾ ਜੀ ਗਏ ਸੀ ਨਾ ਉੱਪਰੋਂ ਤੇ ਉਹ ਕਹਿ ਰਹੇ ਸੀਗੇ ਕਹ ਕਹਿੰਦੇ ਕਿ ਬਈ ਹਮ ਅਸੀਂ ਤੇ ਹੁਣ ਚੱਲ ਜਾ ਕਰਾਂਗੇ ਕਿ ਉਹ ਫਸਟ ਟਾਈਮ ਗਏ ਨਾ। ਉਹਨਾਂ ਦੀ ਉਹ ਮਤਲਬ ਪਹਿਲੀ ਵਾਰ ਗਏ ਹਨ ਫਿਰ ਹੁੰਦੇ ਸੀ ਹੁਣ ਤਾਂ ਅਸੀਂ ਹਰ ਹਫ਼ਤੇ ਦੇਖਾਂਗੇ ਚੱਲਦੇ ਕਰਾਂਗੇ ਹੁਣ ਤਾਂ ਮੈਂ ਵੀ ਉਹ ਐਕਚੁਲੀ ਕੱਪੜੇ ਕੁਪੜੇ ਨ ਲੈ ਕੇ ਗਏ ਸੀਗੇ ਤੇ ਉਹਨਾਂ ਦਾ ਵੀ ਮਨ ਕਰ ਗਿਆ ਕਿ ਬਈ ਬੱਚਿਆਂ ਦੇ ਨਾਲ ਚਲੋ ਅਸੀਂ ਵੀ ਨਹਾ ਧੋ ਲੈਂਦੇ ਹਾਂ ਗਰਮੀ ਹੈਗੀ ਹੈ ਚਲੋ। ਪਾਣੀ ਚ ਥੋੜਾ ਇੰਜੋਏਮੈਂਟ ਹੋਵੇਗੀ ਪਰ ਉਹਨਾਂ ਦਾਬ ਕਿਤਾਬ ਬਣਿਆ ਨੀ ਉਹ ਦੱਸ ਰਹੇ ਸੀਗੇ ਆਪਣਾ ਆ ਕੇ ਨਾ ਤੇ ਸਾਨੂੰ ਬੜਾ ਅੱਛਾ ਲੱਗਾ ਮਤਲਬ ਮਤਲਬ ਤੇ ਕਹਿੰਦੇ ਪਾਣੀ ਵੀ ਬਿਲਕੁਲ ਸਾਫ ਹੈ ਬ ਮਤਲਬ ਗੰਦਾ ਨਿ ਹੈ ਬਿਲਕੁਲ। ਬਿਲਕੁਲ ਮਤਲਬ ਵਧੀਆ ਇਕਦਮ ਚਲਦਾ ਪਾਣੀ ਕਹਿੰਦੇ ਹੁੰਦੇ ਅਸੀਂ ਚਲ ਜਾ। ਕਰਨਾ ਜਦੋਂ ਸਾਨੂੰ ਟਾਈਮ ਲੱਗਿਆ ਕਰੇਗਾ।
ਹਾਂਜੀ ਜਦੋਂ ਮਰਜ਼ੀ ਜਾ ਸਕਦੇ ਆ।
ਹਾਂਜੀ ਹਾਂਜੀ ਚਲੋ ਠੀਕ ਹੈ ਕੋਈ ਨੀ। ਫੇਰ ਕਰਦਿਆਂ ਤੁਹਾਨੂੰ ਹਾਂਜੀ ਹਾਂਜੀ।
ਹਾਂ ਠੀਕ ਹੈ। ਬਣੇਗਾ ਪ੍ਰੋਗਰਾਮ ਦੱਸਣਾ ਫਿਰ ਚੱਲ ਪਾਾਂਗੇ ਜੀ। ਠੀਕ ਹੈ ਓਕੇ ਜੀ।